ਹੈਲੋ, ਹਾਂਜੀ ਸਾਸ੍ਰੀ ਕਾਲ ਜੀ ਸਸ੍ਰੀ ਕਾਲ ਜੀ, ਹੋਰ ਠੀਕ
ਹਾਂਜੀ ਠੀਕ ਆ ਜੀ, ਤੁਸੀਂ ਦੱ
ਵਦੀਆ ਜੀ ਵਦੀਆ।
ਤੇ ਅੱਜ ਅਸੀਂ ਪੰਜਾਬ ਦੇ ਤੇਓਹਾਰਾਂ ਬਾਰੇ ਗੱਲ ਕਰਦੇ ਆਂ, ਠੀਕ ਐ।
ਹਾਂਜੀ, ਹਾਂਜੀ।
ਹਾਂਜੀ, ਤੁਸੀਂ ਮੈਨ ਦੱਸੋ ਤੁਹਾਨੂੰ ਕੇੜਾ ਤੇਓਹਾਰ ਸਬ ਤੋਂ ਪਸੰਦ ਆ?
ਮੈਨੂੰ ਵੈਸੇ ਤਾਂ ਦੇਖੋ, ਮਲਬ ਪੰਜਾਬ ਦੇ ਵਿੱਚ ਕਈਂ ਮਲਬ ਹਰ ਮ੍ਹਿਨੇ ਈ ਲਗਾ ਲੋ ਪੰਜਾਬ ਦੇ ਵਿੱਚ ਤਾਂ ਹਰ ਮ੍ਹਿਨੇ ਈ ਤੇਹਾਰ ਆਂਦੇ ਨੇ ਹਨਾ। ਵੀ ਜੀਂਵੇ ਲਗਾ ਲੋ ਹੁਣ ਵਸਾਖੀ ਦਾ ਲੰਘ ਕੇ ਹਟੇਆ ਠੀਕ ਐ, ਤੇ, ਹਨਾ ਦੀਵਾਲੀ਼ ਦਾ ਆ ਗੇਆ ਦਸੈ਼ਰੇ ਦਾ ਆ ਗੇਆ ਹੁਣ ਸਾਵਣ ਦਾ ਆਏਗਾ, ਮਤਲਬ ਸਾਵਣ ਦਾ ਵੀ ਸਬ ਤੋਂ ਜਾਦਾ ਵਦੀਆ ਹੁੰਦਾ ਹਣਾ।
ਹਾਂਜੀ ਬਿਲਕੁਲ, ਕੁੜੀਆਂ ਲਈ ਤਾਂ ਸੱਚੀ ਵਦੀਆ ਹੁੰਦਾ।
ਹਾਂਜੀ, ਇੱਕ ਤਾਂ ਦੇਖੋ ਹਨਾ ਓਦੋਂ ਮੌਸਮ ਵੀ ਮਤਲਬ ਮਿਕਸ ਜਾ ਹੁੰਦਾ ਹਣਾ ਨਾ ਜਾ਼ਦਾ ਗਰਮੀ ਹੁੰਦੀ ਆ ਠੰਡ ਬਾਰਿਸ਼ ਜੇ ਆਲਾ਼ ਮੌਸਮ ਹੁੰਦਾ। ਤਾਂ, ਮਤਲਬ ਤੇ ਦੂਜੀ ਚੀਜ਼ ਦੇਖੋ ਹਣਾ ਚਲੋ ਕੁੜੀਆਂ ਨੂੰ ਥੋੜਾ ਤੇਆਰ-ਵੇਆਰ ਹੋਣ ਦਾ ਮੌਕਾ ਮੇਲ਼ ਜਾਂਦਾ, ਹਣਾ ਸਾਰੀ ਗਲੀ਼ ਦੀਆਂ ਕ ਹੁੰਦੀਆਂ ਨੇ ਬਾਕੀ ਮਲਬ, ਹਰ ਏਕ ਪਿੰਡ ਦੇ ਵਿੱਚ ਏ ਤੇਹਾਰ ਮਨਾਣ ਦਾ ਅਲੱਗ ਅਲੱਗ ਹਨਾ ਜਿਵੇਂ ਮਨਾਂ
ਹੂੰ, ਏ ਓਦਾਂ ਪਿੰਡਾਂ ਚ ਜਾਦਾ ਮਨਾਏਆ ਜਾਂਦਾ ਨਾ ਏ ਤੇਓਹਾਰ?
ਹਾਂਜੀ, ਹਾਂਜੀ।
ਸ਼ਹਿਰਾਂ ਚ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਹ। ਚੀਜ਼ਾਂ ਜਿੱਦਾਂ ਹੁਣ ਮੈਂ ਸੁਣਿਆ ਹੀ ਆ ਕਿਤਾਬਾਂ ਚ ਪੜ੍ਹਿਆ। ਵੀ ਕੁੜੀਆਂ ਕਿੱਦਾਂ ਤਿਆਰ ਹੁੰਦੀਆਂ ਹਨਾ ਆਪਣੇ ਪੇਕੇ ਘਰੇ ਆਉਂਦੀਆਂ। ਪੀਂਘਾਂ ਝੂਟਦੀਆਂ ਆ ਪਰ ਮੈਂ। ਅਸਲ ਚ ਇਹ ਚੀਜ਼ਾਂ ਬਹੁਤ ਘੱਟ ਦੇਖੀਆਂ ਪਿੰਡਾਂ ਚ ਹੀ ਦੇਖਣ ਨੂੰ ਮਿਲਦੀਆਂ ਇਹ ਚੀਜ਼ਾਂ ਜ਼ਿਆਦਾਤਰ।
ਹਾਂਜੀ ਹਾਂਜੀ ਸਹੀ ਗੱਲ ਹੈ ਵੈਸੇ ਤੁਹਾਡੇ ਕਿਹੜੇ ਕਿਹੜੇ ਜ਼ਿਆਦਾ ਤਿਉਹਾਰ ਮਨਾਉਂਦੇ ਨੇ।
ਇਹੀ ਆ ਦੀਵਾਲੀ ਮਨਾ ਲਈ ਹਨਾ। ਆਪਣੀ ਵਿਸਾਖੀ ਮਨਾਲੀ। ਆਪਣੇ ਗੁਰਪੁਰਬ ਮਨਾ ਲਏ। ਹਾਂਜੀ ਹੋਰ ਰੱਖੜੀਆਂ ਹੋ ਗਈਆਂ। ਰੱਖੜੀਆਂ ਤਾਂ ਰੱਖੜੀਆਂ ਵੀ ਕੁੜੀਆਂ ਨੂੰ ਮੈਨੂੰ ਲੱਗਦਾ ਬਹੁਤ ਪਸੰਦ ਹੁੰਦਾ ਮੈਨੂੰ।
ਹਾਂਜੀ ਉਹ ਫੇਰ ਉਹ ਐਵੇਂ ਹੁੰਦਾ ਨਾ ਕੁੜੀਆਂ ਨੂੰ ਮਤਲਬ ਤੋਹਫ਼ੇ ਮਿਲਣੇ ਹੁੰਦੇ ਨੇ।
ਹਾਂਜੀ। ਤੇ ਮੈਨੂੰ ਵਿਸਾਖੀ ਵੀ ਬਹੁਤ ਪਸੰਦ ਆ ਇਹ ਤਾਂ ਕਹਿੰਦੇ ਸਭ ਤੋਂ ਮਹੱਤਵਪੂਰਨ ਤਿਉਹਾਰ ਮੰਨੇ। ਕਿਹਾ ਜਾਂਦਾ ਆ।
ਹੈਲੋ। ਹੈਲੋ। ਹੈਲੋ।